ਹੈਲੋ, ਸਤਿ ਸ਼੍ਰੀ ਅਕਾਲ ਕੀ ਹਾਲ ਚਾਲ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ।
ਵਧੀਆ ਜੀ ਤੁਸੀਂ ਆਪਣਾ ਸੁਣਾਓ।
ਵਧੀਆ-ਵਧੀਆ
ਅ ਹੂੰ ਅੱਜ ਦਾ ਅਪਨਾ ਜਿਹੜਾ ਟੋਪਿਕ ਆ ਓ ਭੋਜਣ ਈ ਨਾ ਮੇਰੇ ਕਰ
ਹਾਂਜੀ- ਹਾਂਜੀ-ਹਾਂਜੀ ਭੋਜਨ ਤੁਹੀ ਅੱਜ ਕੀ ਖਾਦਾ ਸਵੇਰ ਦਾ।
ਅਸੀਂ ਖਾਦਾ ਆ ਪੋਹੇ ਤੇ ਪਰੌਂਠੀਆਂ।
ਅੱਛਾ ਜੀ- ਅੱਛਾ ਜੀ।
ਰਾਏਤੇ ਨਾਲ ਤੇ ਫਲੀਆਂ ਦੀ ਸਬਜੀ ਆਲੂ ਫਲੀਆਂ ਨਾਲ
ਅੱਛਾ- ਅੱਛਾ ਠੀਕ ਐ -ਠੀਕ ਐ ਵਧੀਆ- ਵਧੀਆ
ਅ ਅਸੀਂ ਸਵੇਰੇ ਖਾਦੀਆਂ ਦਾਲ ਨਾਲ ਪਰੌਂਠੀਆਂ ਤੇ ਹੋਨ ਬਣਾਈ ਸੀ ਅਸੀਂ ਕੜੀ ਚਾਵਲ
ਹੂੰ
ਹੁਣ ਕੜੀ ਚਾਵਲ ਖਾਧੇ ਐ।
ਅੱਛਾ
ਜੀ ਹੇ ਹਾਂ। ਤੇ ਹੋਰ ਹੁਣ ਮੈਂਗੋ ਸ਼ੇਕ ਪੀ ਕੇ ਹਟੇ ਆਂ।
ਅੱਛਾ -ਅੱਛਾ- ਅੱਛਾ ਚਲੋ ਇਹ ਵੀ ਸ
ਹਾਂ ਹਾਂਜੀ- ਹਾਂਜੀ।
ਹਾਂ
ਤੇ
ਔਰ ਅੱਗ ਅੱਗੇ ਕ ਕੀ -ਕੀ ਖਾ ਲੈਂਦੇ ਓ ਏ ਦੱਸੋ ਹੁਨ
ਅਸੀਂ ਸਾਰਾ ਕੁਛ ਈ ਖਾ ਲਈਦਾ ਬੇਟਾ ਸਾਰਾ ਕੁਛ ਈ ਖਾ ਲੈਂਨੇ ਆਂ।
ਖਾਲੀ ਐ ਹਾਂਜੀ -ਹਾਂਜੀ ਨਾ ਦੱਸੋ ਕਹਿੜੀ ਕਹਿੜੀ ਡਿਸ਼ ਖਾਂਦੇ ਓ।
ਅਸੀਂ ਰਾਜਮਾਂ ਚਾਵਲ ਖਾ ਲੈਂਣੇ ਐਂ ਕੜੀ ਚਾਵਲ ਖਾ ਲੈਂਨੇ ਐਂ। ਏ ਦਾਲ਼ ਖਾ ਲੈਂਨੇ ਐਂ। ਨਿਊਟਰੀਅਲ ਖਾ ਲੈਂਨੇ ਆਂ ਮ ਆਲੂ ਮਟਰ ਖਾ ਲੈਂਨੇ ਆਂ। ਸਾਰੀਆਂ ਚੀਜਾਂ ਖਾ ਲੈਂਨੇ ਆਂ।
ਅੱਛਾ।
ਅ ਹਾਂਜੀ ਜਿੱਦਾਂ ਹੁਣ ਹਾਂ ਬਰੇਆਨੀ ਵੀ ਖਾ ਲਈ ਦੀ ਵੈਜ ਬਰੇਆਨੀ ਵੀ ਖਾ ਲੈਂਨੀ ਚਿਕਨ ਬਰੇਆਨੀ ਵੀ ਖਾ ਲਈ ਦੀ।
ਅੱਛਾ- ਅੱਛਾ
ਹਾਂ ਯਾਰ ਤੁਸੀਂ ਖਾ ਲੈਂਦੇ ਓ।
ਅਸੀਂ ਵੈਜ ਬਰਆਨੀ ਖਾਂਨੇ ਹੁੰਨੇ ਆਂ ਵੈਜ ਬਰੇਆਨੀ ਮਟਰ ਪਨੀਰ ਪਨੀਰ ਪਨੀਰ ਟਿੱਕਾ ਤੰਦੂਰੀ ਟਿੱਕਾ ਤੇ ਮਲਾਈ ਪਨੀਰ, ਕੋਫਤਾ ਪਨੀਰ ਤੇ ਜਿੱਦਾਂ ਕੋਫ ਤੇ ਹੋ ਜਾਂਦੇ ਆ ਓਦਾਂ ਈ ਪਨੀਰ ਦੇ ਪਰੌਂਠੇ ਆਲੂ ਦੇ ਪਰੌਂਠੇ, ਲੱਸੀ, ਦੁਧ
ਠੀਕ ਐ ਵਧੀਆ- ਵਧੀਆ ਬੋਤ ਵਧੀਆ- ਵਧੀਆ ਐਗ ਉਗ ਨੀ ਖਾਂਦੇ।
ਮੈ ਐਗ ਘੱਟ ਕੀਤੇ ਹੋਏ ਆ ਮਹੀਨੇ 'ਚ ਇੱਕ ਦਿਨ ਖਾਂਨਾ ਹੁੰਨਾ ਓ ਵੀ ਓਮਲੇਟ
ਅੱਛਾ-ਅੱਛਾ
ਖਾਂਦਾ ਨੀ ਐਲੋ ਪਾਟ ਜਿਹੜੇ ਹੁੰਦੇ ਆ ਓ ਮੈਂ ਥੋੜੇ ਛੱਡੇ ਹੋਏ ਆ, ਓ ਹੈਲਥ ਵਾਸਤੇ ਸਈ ਵੀ ਨੀ ਹੁੰਦੇ ਮੇਰੇ ਫਿਰ ਜਿਹੜੀ ਹੈਲਦੀ ਫੂਡ ਹੁੰਦਾ ਮੈਂ ਉਈ ਖਾਂਦਾ ਹੁੰਨੈ ਜਿੱਦਾਂ ਬ੍ਰੈਡ ਡਿਪ ਕਰਕੇ ਖਾ ਲੀ ਦੀ ਐ ਓਮਲੇਟ ਖਾ ਲੀ ਦਾ ਬਸ
ਠੀਕ ਐ ਬੋਤ ਵਧੀਆ- ਬੋ ਵਧੀਆ
ਅੰਡਿਆਂ ਦੀ
ਹਾਂ ਓ ਵੀ ਠੀਕ ਐ ਵਧੀਆ ਵੇ।
ਆਹੋ।
ਠੀਕ ਐ, ਠੀਕ ਐ।
ਮੁਗਲਈ ਵੈਜ ਏ।
ਅ
ਹਾਂ, ਵੈਜ ਬਰਿਆਨੀ ਮੰਗਾ ਲੀੱਤੀ ਐ। ਯਾਂ, ਪ੍ਰੀਸ ਬਟਰ ਲਗਾਕੇ, ਮੈਂ ਉਹ ਬ੍ਰੈਡ ਵੀ ਖਾ ਲੀਂਨਾ ਹੁੰਨਾ। ਜਦੋਂ ਬਾਰਸ਼ ਦਾ ਮੌਸਮ ਹੁੰਦਾ, ਉਦੋਂ ਬ੍ਰੈਡ-ਰੋਲ ਖਾਲੀ ਦੇ ਪਕੋੜੇ ਨਾਲ।
ਵਧੀਆ, ਵਧੀਆ। ਫਿਰ ਬ੍ਰੈਡ ਪਕੌੜੇ ਕੌਣ ਬਣਾਂਦਾ ਵਾ?
ਮੈਂ ਆਪ ਹੀ ਬਣਾ ਲੈਂਨਾ।
ਵਧੀਆ, ਵਧੀਆ। ਸੱਚੀ ਤੁਹੀ ਬਣਾ ਲੈਂਦੇ ਹੋ?
ਮੈਨੂੰ ਆਂਦੇ ਆ ਨਾ, ਉਹਦੇ'ਚ ਕੀ ਪੈਂਦਾ ਹੁੰਦਾ ਐ। ਸਿੰਪਲੀ ਚੀਜ਼ ਹੁੰਦੀ ਹੈ, ਥੋੜੇ ਜਹੇ ਆਲੂ ਐਡ ਕਰਨੇ ਹੁੰਦੇ ਏ, ਪਿਆਜ ਐਡ ਕਰਨੇ ਹੁੰਦੇ ਆ। ਟਮਾਟਰ ਵਗੈਰਾ ਵੀ ਥੋੜੇ ਜਿਹੇ ਮਿਕਸ ਕਰਕੇ, ਮੈਂ ਡਬਲ--ਕੀ?
ਅ, ਅੱਛਾ-ਅੱਛਾ, ਠੀਕ ਹੈ, ਠੀਕ ਹੈ, ਵਧੀਆ-ਵਧੀਆ।
ਤਾਂ ਦਾ ਮੌਸਮ ਚੱਲਦਾ ਪਿਆ, ਕਰੋਨਾ ਸੀਜ਼ਨ ਦੇ ਵਿੱਚ ''ਮੈਂ ਸਾਰੀਆਂ ਚੀਜ਼ਾਂ ਟ੍ਰਾਈ ਕਰਦਾ ਹੁੰਨਾ, ਤੇ ਕੁਛ ਚਾਪ ਵੀ ਕ ਰੱਨਾ ਹੁੰਨਾ
ਠੀਕ ਐ, ਚਲੋ ਵਧੀਆ-ਵਧੀਆ, ਜਿੱਦਾਂ ਹੁਣ ਅਸੀਂ ਵੀ ਆਏ ਵੀ ਘਰ ਵੀ ਜਿੱਦਾਂ ਚਿਕਨ ਵੀ ਬਣਾ ਲਈਦਾ, ਜਿੱਦਾਂ ਬਟਰ-ਚਿਕਨ ਬਣਾ ਲਿਆ, ਕਦੀ ਬਰਿਆਨੀ ਬਣਾਲੀ। ਏਦਾਂ, ਕੁਛ ਨਾ ਕੁਛ ਬਣਾਉਣ ਲੱਗੇ ਰਹੀਦਾ ਘਰ। ਜਿੱਦਾਂ ਹੁਣ ਅ, ਕੱਲ੍ਹ ਸੀ ਐਤਵਾਰ ਅਸੀਂ, ਛੋਲੇ-ਭਟੂਰੇ ਬਣਾਏ ਸੀ ਘਰ। ਫਿਰ ਤਾਹਨੁੰ ਛੋਲੇ, ਹਾਂ। ਛੋਲੇ-ਭਟੂਰੇ ਬਣਾਕੇ ਖਾਧੇ ਅਸੀ।
ਹੂੰ, ਬਿਲਕੁਲ-ਬਿਲਕੁਲ ਮੈਂ ਐਕਤਚਲ'ਚ ਨਾ ਉਹ ਤਲਿਆਂ ਛੱਡਿਆ ਹੁੰਦਾ, ਜਿੱਦਾਂ ਛੋਲੇ-ਭਟੂਰੇ ਹੋ ਗਏ, ਉਹ ਮੇਰੀ ਹੇਲਤੀਂਗ ਵਾਸਤੇ ਸਹੀ ਨੀ ਹੁੰਦੇ, ਬਾਹਰਦੇ। ਮੈਂ, ਜਿਆਦਾਤਰ ਬਹੁਤ ਘੱਟ ਖਾਂਨਾ ਹੁੰਨਾ ਏਦਾਂ ਦੀਆਂ ਚੀਜ਼ਾਂ, ਜਿਹੜੇ ਲੋਕ ਜੀਣਾ ਨੇ ਖਾਣਾ ਹੋਣਾ, ਜਿੰਨਾ ਦਾ ਦਿਲ ਹੁੰਦਾ ਉਹ ਖਾ ਸਕਦਾ, ਜਿਹੜੇ ਬੰਦੇ ਦਾ ਆਪਣਾ ਵੀ ਦਿਲ ਨਹੀਂ ਹੁੰਦਾ, ਉਹ ਨਹੀਂ ਖਾਂਦਾ ਹੈਗਾ।
ਵਧੀਆ-ਵਧੀਆ, ਹਾਂਜੀ-ਹਾਂਜੀ।
ਅਸ਼
ਚਲੋ ਵਧੀਆ, ਹੋਰ, ਹੋਰ ਤੁਹਾਨੂੰ ਕੀ ਪਸੰਦ ਹੈਗਾ?
ਮੈਨੂੰ ਪਸੰਦ ਆ ਜਾ ਤਾਂ, ਆਲੂ-ਪੂੜੀ, ਆਲੂ-ਪੂੜੀ ਤਾ ਆਪਾਂ ਖਾਲੀ ਦੀ ਹੁੰਦੀ ਆ ਰੈ ਤਵਾਰ, ਅਛਾ-ਅੱਛਾ। ਉਹ ਵੀ ਮਹੀਨੇ'ਚ ਇੱਕ ਦਿਨ ਮੈਂ ਹਰ ਰੋਜ਼ ਨਹੀਂ ਖਾਂਦਾ। ਕਿਉਂਕਿ, ਉਹ ਵੀ ਤੱਲੀ ਹੁੰਦੀ ਆ, ਤੱਲੀ ਚੀਜ਼ ''ਮੈਂ ਅਵੋਇਡ ਹੀ ਕਰਦਾ ਹੁੰਨਾ ਜ਼ਿਆਦਾਤਰ। ਪਕੌੜਿਆਂ ਤੋਂ ਇਲਾਵਾ, ਪਕੌੜੇ ਖਾ ਲੈਂਨਾ ਹੁੰਦਾ, ਤਨੀਆਂ ਚੀਜ਼ ਖਾਕੇ।
ਅੱਛਾ-ਅੱਛਾ, ਚਲੋ ਵਧੀਆ-ਵਧੀਆ ਕੋਈ ਗੱਲ ਨੀ, ਕਦੀ-ਕਦੀ ਘਰ ਦਾ ਖਾਣਾ ਵੀ ਈਂ ਤਲਿਆ ਹੋਵੇ, ਜਾਂ ਕੁਝ ਹੋਵੇ, ਬਾਹਰ ਦਾ ਘੱਟ ਖਾਓ, ਘਰ ਦਾ ਖਾਣ ਨੂੰ ਕੋਈ ਡਰ ਨਹੀਂ ਹੁੰ
ਘਰ ਦਾ ਹੀ ਬੰਦਾ ਖਾ ਲੈਂਦਾ ਹੁੰਦਾ ਜਿੰਨਾ ਹੋਵੇ, ਉਹ ਕਿ ਮੈਂ ਬਾਹਰ ਦੀਆਂ ਚੀਜ਼ਾਂ ਓਦਾਂ ਵੀ ਖਾਂਦਾ ਨਹੀਂ ਹੈ, ਮੈਂ ਅਵੋਇਡ ਹੀ ਕਰਦਾ ਹੁੰਨਾ, ਕਿਉਂਕਿ ਬਾਹਰ ਦੀ ਚੀਜ਼ਾਂ ਨਾ ਫਾਇਦਾ ਨਹੀਂ ਦਿੰਦੀਆਂ ਜਿੰਨਾ ਨੁਕਸਾਨ ਹੁੰਦੈ, ਫਿਰ ਅੱਗੋਂ ਬੰਦੇ ਨੂੰ ਵੀ ਭੁਗਤਣਾ ਪੈਂਦਾ।
ਠੀਕ ਏ, ਠੀਕ ਏ, ਚਲੋ ਵਧੀਆ-ਵਧੀਆ, ਨਹੀਂ ਤੇ ਜਿੱਦਾਂ ਹੁਣ
ਫੇਰ ਰੋਜੀ-ਰ੍ਹੋਟੀ ਚੱਲਦੀ ਐ, ਆਪਾਂ ਉਹੀ ਖਾਈਏ ਜਾਂਨੇ ਆ ਪਰਮਾਤਮਾ ਦੇ ਰਹਿਆ ਸਾਰਿਆਂ ਨੂੰ।
ਹਾਂਜੀ-ਹਾਂਜੀ ਠੀਕ ਹੈ, ਸਾਰ
ਠੀਕ-ਠਾਕ ਰਹਿਣਾ ਚਾਹੀਦਾ, ਚੜ੍ਹਦੀ ਕਲਾ‌'ਚ ਰਹਿਣਾ ਚਾਹੀਦਾ ਬੰਦੇ ਨੂੰ, ਜਿੰਨਾ ਹੋ ਸਕੇ।
ਹਾਂ! ਜਿੰਨਾ ਹੋ ਸਕਦਾ ਆਪਣੇ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਵਾ।
ਆਹੋ, ਬੰਦੇ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਤਾਂ ਕਰਕੇ। ਹੁਣ ਮੈਂ ਇਹ ਚੀਜ਼, ਤਾਂ ਨਹੀਂ ਖਾਂਦਾ ਹੁੰਦਾ ਕੁਛ ਕਿ ਮੈਨੂੰ ਹੈਲਥਫੁਲ ਹੀ ਚਾਹੀਦਾ ਖਾਣਾ, ਜਿਦਾਂ ਹੁਣ ਰੋਟੀ ਦਾ ਟਾਈਮ ਹੋ ਗਿਆ ਬੰਦੇ ਨੂੰ ਰ੍ਹੋਟੀ ਵੀ ਖਾਣੀ ਹੁੰਦੀ ਏ ਨਾ ਫਿਰ
ਹਾਂਜੀ ਹਾਂਜੀ ਠੀਕ ਹੈ, ਆਹੋ ਰੋਟੀ ਟਾਈਮ ਰੋਟੀ
ਏ ਸਾਡੀ ਡਿਸ ਸਾਰਿਆਂ ਦੀ
ਅੱਛਾ ਜੀ, ਅੱਛਾ ਜੀ, ਚਲੋ ਵਧੀਆ ਵਧੀਆ ਰ ਤੇ, ਰੋਟੀ ਨਾਲ ਤਿੰਨੇ ਟਾਈਮ ਖਾਇਆ ਕਰੋ ਚੰ ਰੋਟੀ ਤੇ ਵਧੀਆ ਸੌਂ ਘਟੀਆ ੋੜ੍ਹਾ
ਆਹੋ, ਸਵੇਰੇ ਮੈਂ ਨਾਸ਼ਤੇ ਦੇ ਵਿਚ ਕਦੀ ਔਟਸ ਖਾ ਲੈਨਾ, ਕਦੀ ਪੋਹੇ ਖਾ ਲੈਨਾ, ਕਦੀ ਸਿੰਪਲ ਮੀਠੇ ਖਾ ਲਈ ਦੇ ਆ ਸਬਜੀ ਨਾਲ ਫਾਇਦਾ ਇਹ ਵੀ ਥੋੜੀ ਘੱਟ ਕੀਤੀ ਹੁਦੀ ਨਾਸ਼ਤੇ ਦੇ ਵਿਚ, ਮੈਂ ਮਹੀਨੇ 'ਚ ਇਕ ਦਿਨ ਹੀ ਖਾਂਦਾ ਹੁੰਦਾ ਦਹੀ। ਕਦੇ ਲੱਸੀ ਪੀ ਲਈ- ਕਦੀ ਮਿਸੇ ਪਰਉਠੇ ਖਾਲੇ ਅਚਾਰ ਨਾਲ, ਬਸ ਏਦਾਂ ਹੀ ਚੱਲਦਾ ਰਹਿਦਾ ਸਾਰਾ।
ਹਾਂ ਠੀਕ ਹੈ, ਵਧੀਆ ਵਧੀਆ ਅਸੀ ਵੀ ਕਦੀ ਸਵੇਰੇ ਚਿਲੇ ਬਣਾ ਲਈ ਤੇ ਕਦੀ ਪੋਹਾ ਬਣਾ ਲਈ ਦਾ ਵੈ ਕਦੀ ਸਾਦੀ ਪਰੌਠੀ ਖਾ ਲਈ, ਤਾ ਬਦਲ ਬਦਲ ਕੇ ਚੀਜ਼ ਖਾਂਦੇ ਰਹੀਦਾ ਹੈਗਾ ਵਾ
ਹੂ ਬਿਲਕੁਲ-
ਅਆ- ਜਿੱਦਾਂ ਕਿ, ਇਸ ਟਾਈਮ, ਚਾਵਲ ਰਾਤੀ ਖਿਚੜੀ ਦਿਲ ਕਰਨਾ, ਥੋੜ੍ਹੀ ਜਿਹੀ ਖਿਚੜੀ ਬਣਾ ਲਈ। ਹਾਂਜੀ ਏਦਾਂ, ਕੁਛ ਨਾ ਕੁਛ ਬਣਾਉਦੇ ਰਹੀ ਦਾ-
ਹਾਂ ਖਿਚੜੀ ਵੀ ਅਸੀ ਵੀ ਕਦੀ- ਕਦੀ- ਖਾ ਲਈ ਦੀ ਐ, ਜਦੋ ਦਿਲ ਕਰਦਾ, ਜਦੋ ਕੋਈ ਬੰਦਾ ਬੁਖਾਰ ਜੇ ਬਿਮਾਰ ਦੇ ਵਿਚ ਹੋਦਾ, ਉਦੋ ਵੀ ਬੰਦਾ ਖਾ ਹੀ ਸਕਦਾ ਜ ਦਾਂ ਦਿਲ ਕਰਦਾ ਖਿਚੜੀ ਤਾਂ ਓਦਾਂ ਵੀ ਬੰਦਾ, ਖਾ ਲੈਦਾ ਹੁਦਾ ਹੈ।
ਹਾਂਜੀ- ਹਾਂਜੀ, ਜਿਦਾਂ ਹੁਣ ਦਲੀਆ ਬਣਾਓ ਸਬਜ਼ੀਆਂ ਸੁਬਜ਼ੀਆਂ ਪਾ ਕੇ, ਵਧੀਆ ਲਗਦਾ ਦਲੀਆ
ਹੂ ਬਿਲਕੁਲ ਸਬਜ਼ੀ ਸੁਬਜੀ ਪਾ ਕੇ ਬੰਦਾ ਖਿਚੜੀ ਖਾ ਲੈਂਦਾ ਹੁੰਦਾ, ਸਗੋ ਜਦੋ ਦੀਵਾਲੀ ਵੀ ਹੁਦੀ ਹੈ ਨਾ, ਅਸੀ ਉਦੋ ਵੀ ਖਾਲੀ ਦੀ ਹੁੰਦੀ ਖਿਚੜੀ
ਅੱ ਵਧੀਆ ਗੱਲ ਹੈ।
ਉਹ ਦਾਲ ਪਾ ਕੇ ਜਿਹੜੀ ਆਉਦੀ ਨ ਖਿਚੜੀ ਦੇ ਵਿਚ ਉਹ ਆਪਾਂ ਪਾ ਕੇ ਖਾਲੀ ਦੀ ਹੁਦੀ, ਉਹ ਬਹੁਤ ਵਧੀਆ ਲਗਦੀ ਮੈਂ ਖਾਧੀ ਹੋਈ ਨਾ, ਮੈਨੂੰ ਸਵਾਦ ਹੀ ਬਹੁਤ ਲਗਦੀ ਉਹ
ਅਛਾ- ਅਛਾ ਠੀਕ ਹੈ, ਠੀਕ ਚੰਗਾ ਸਗੋ ਵਧੀਆ ਛੋਲਿਆਂ ਦੀ ਦਾਲ ਪਾ ਕੇ, ਉਹ ਖਿਚੜੀ ਬਣਾਉਦੇ, ਸਵਾਦ ਲਗਦੀ ਆ ਸੋ
ਆਹੋ ਬਹੁਤ ਸਵਾਦ ਲਗਦੀ ਆ, ਮੈਂ ਟੇਸਟ ਕੀਤੀ ਹੋਈ ਆ ਨਾ ਮਜ਼ਾ ਆ ਜਾਂਦਾ ਖਾ ਕੇ, ਜਦੋ ਦੀਵਾਲੀ ਆ ਜਦੋ ਫੇਰ ਕਈ ਚੀਜ਼ਾਂ ਆ ਜਾਂਦੀਆਂ, ਆਪਾ ਉਦੋ ਖਾਲੇ ਨ ਹੁੰਦੇ ਏਦਾਂ ਦੀ ਚੀਜਾ
ਹਾਂ- ਹਾਂ ਉਹ ਤਾਂ ਹੈਗਾ ਹੀ ਹੈ, ਨਾਲੇ ਕਦੀ ਕਦੇ ਦੀਵਾਲੀ ਕਰ ਕਿ ਫੇਰ ਮਠਿਆਈ ਮੁਠੀਈ ਵੀ ਖਾਧਦੀ ਹੁਦੀ, ਜਾਂ ਲੋਕ
ਹਾਂ ਕਈ ਮਠਾਈ ਖਾ ਲੈਦੇ, ਕਈ ਜਲੇਬੀਆਂ ਵੀ ਖਾ ਲੈਦੇ ਹੁਦੇ ਹੈ, ਮੈ ਜਲੇਬੀਆਂ ਦਾ ਵੀ ਬੜਾ ਕੀਰਾਂ ਹਰ, ਜਦੋ ਵੀ ਕੋਈ ਫੈਸਟੀਵਲ ਹੋਵੇ ਭਾਵੇਂ ਦੁਸਹਿਰਾ ਹੋਵੇ, ਭਾਵੇ ਦੀਵਾਲ਼ੀ ਹੋਵੇ, ਭਾਵੇ ਕੁਛ ਵੀ ਹੋਵੇ, ਮੈਂ ਹਰ ਦਿਨ ਜਲੇਬੀ ਜਲੇਬੀਆਂ ਬਾਰੇ ਸੋਚਦਾ, ਤੇ ਜਲੇਬੀ ਮਿਲ ਹੀ ਜਾਂਦੀ ਖਾਣ ਨੂੰ
ਵਧੀਆ- ਵਧੀਆ, ਚੱਲ ਕੋਈ ਗਲ ਨੀ, ਵਧੀਆ ਕਦੀ ਕਦੀ ਇਦਾਂ ਖਾਣ ਨਾਲ, ਕੁਛ ਨੀ ਹੁਦਾ ਸਗ
ਤਾਂ ਕਿ ਸੁਭਾਅ ਚ ਥੋੜਾ ਚੇਜ ਆ ਸਕੇ ਬਦੇ ਨੂੰ, ਨਹੀ ਤਾਂ ਕਈ ਬਦੇ ਕੀ ਕਰਦੇ ਦੇ ਲੜਨ ਲਗ ਜਾਦੇ, ਉਹੀ ਚੀਜ਼ ਸਾਨੂੰ ਐਗਰੋਵਰਟ ਕਰ ਦਿਦੀ ਹੈਗੀ ਹੈ। ਜਿੰਨਾ ਬਦੇ ਨੂੰ ਲੜਾਈ ਤੋਂ ਦੂਰ ਹੋਣਾ ਚਾਹੀਦਾ, ਓਨਾ ਹੀ ਚੰਗਾ ਹੁਦਾ, ਸਾਰਿਆਂ ਨਾਲ ਬੋਲਣਾ ਚਾਹੀਦਾ-
ਠੀਕ ਹੈ, ਠੀਕ ਹੈ, ਵਧੀਆ- ਵਧੀਆ ਚਲੋ, ਤੇ ਹੋਰ ਕੋਈ ਛੇਕ ਛੂਕ ਵੀ ਪੀ ਲੈਦੇ ਹਣੇ
ਮੈਂਗੋ ਸ਼ੇਕ ਪੀਦੇ ਹੁਦੇ ਹਸੀ ਰਾਤੀ ਜਿਦਾਂ ਅਜ ਮੰਡੇ ਆ ਤੇ ਮੈਂ ਪਾਪਾ ਨੂੰ ਵੀ ਕਿਹਾਹਿ ਵੀ ਦਵਾ ਨਾ ਮੈਗੋ ਸ਼ੇਕ ਬਣਾ ਦੋ ਉਹ ਬਣਾ ਦਿਦੇ ਹੈਗੇ ਆ ਜਿਵੇ ਮੇਰਾ ਅਜ ਦਿਲ ਕਰ ਪਏ ਇੱਕ ਕੱਲ ਨੂੰ ਵੀ ਦਿਲ ਕਰ ਸਕਦਾ ਮੈਂਗੋ ਸ਼ੇਕ ਪੀਣ ਦਾ, ਤਾਂ ਵੀ ਮੈਂ ਪੀ ਲੈਂਣਾ ਹੁੰਣਾ। ਕਿ ਮੈਂ ਜ਼ਿਆਦਾਤਰ ਠੰਡਾ ਬਹੁਤ ਘੱਟ ਕਰਦਾ ਜਿੱਦਾਂ ਕਿ ਕੋਲਡ ਡਰਿੰਕ ਹੈ। ਜ਼ਹਿਰ ਮੈਂ ਕੋਲਡ ਡ੍ਰਿੰਕ ਅਵੋਇਡ ਹੀ ਰੱਖੀ। ਹੁੰਦਾ ਹੈਗੇ ਕਿਉਂਕਿ ਮੈਂ ਕਦੇ ਨੀ ਪੀਂਦਾ ਹੈਗਾ ਇਹੋ ਜਿਹੀ ਚੀਜ਼ਾਂ ਨੂੰ। ਜੋ ਸਰੀਰ ਨੂੰ ਜ਼ਿਆਦਾ ਖ਼ਰਾਬ ਕਰਦੀ ਹੈ।
ਠੀਕ ਹੈ ਠੀਕ ਹੈ ਚੱਲੋ
ਹੁਣ ਮੈਂ ਛੱਡ ਹੀ ਦੇਨੀ ਹੈਗੀ ਕਿਉਂਕਿ ਹੁਣ ਮੈਂ ਇੱਕ ਵਾਰੀ ਵੀ ਪੀਣੀ ਨੀ ਗੀ।
ਅੱਛਾ ਅੱਛਾ ਨਹੀਂ ਠੀਕ ਹੈ। ਚਲੋ ਕਦੀ ਕਦਾਈ ਕਦੀ ਕਦੀ ਵੀ ਇੰਨਾ ਬੇਟਾ ਕੁਛ ਨੀ ਹੁੰਦਾ। ਕਦੀ ਕਦੀ ਪੀ ਵੀ।
ਕਦੀ ਕਦੀ ਪੀਣ ਨਾਲ ਕੁਛ ਨੀ ਹੁੰਦਾ ਉਹ ਮੈਂ ਮਹੀਨੇ ਚ ਇੱਕ ਦਿਨ। ਪੀ ਲੈਣੀ ਚਾਹੀਦੀ ਤਾਂ ਫਿਰ ਮੈਂ ਥੋੜ੍ਹਾ ਜਿਹਾ ਘਟਾਤੀ ਆ ਅੱਗੇ ਨਾਲੋਂ। ਜ਼ਿਆਦਾ ਮੁੰਡੇ ਨਾਲੋਂ ਜ਼ਿਆਦਾ ਬੀਨੀ। ਹੈਗੀ ਕਿਉਂਕਿ ਓਰ ਐਸ ਦੀ ਵੀ ਡੱਬੀਆਂ ਮੰਗਾਈਆਂ ਹੁੰਦੀਆਂ ਫੇਰ ਇਹ ਆ ਫੇਰ ਉਹ ਚੀਜ਼ਾਂ। ਕਰਦੀਆਂ ਹੈਗੀਆਂ ਸ਼ਰੀਰ ਨੂੰ।
ਹਮ ਠੀਕ ਹੈ ਠੀਕ ਹੈ। ਚਲ ਹਾਂ ਹੋ। ਹੋਰ ਵੀ ਤੁਹੀਂ ਜਿੱਦਾਂ ਵੀ ਕੋਈ ਰਾਤ ਨੂੰ ਹਲਕਾ। ਕਈ ਖਾਣੇ ਖਾਂਦੇ ਹੋ ਨੇ ਜਿੱਦਾਂ ਦਾਲ ਫੁਲਕਾ ਹੋ ਗਿਆ ਜਾਂ ਕੁਛ ਇੱਦਾਂ ਦਾ।
ਹਮ। ਰਾਤ ਨੂੰ ਤਾਂ ਮੈਂ ਓਦਾਂ ਵੀ ਪੀਂਦਾ ਨੀ ਹੈਗਾ ਚਾਹ ਤਾਂ ਦਿਨ ਵੇਲੇ ਪੀਲੀ ਦੀ ਚ ਸਵੇਰੇ ਉੱਠਦਿਆਂ ਹੀ।
ਹਾਂ ਚਲੋ ਕੋਈ ਗੱਲ ਨੀ ਹਾਂ। ਜਿੱਦਾਂ ਅਸੀਂ ਕਦੀ ਕਦੀ ਮਿੱਸੀ ਰੋਟੀ ਬਣਾ ਲਈ ਦੀ ਹੈਗੀ ਐ। ਕਦੀ ਚਿੱਲੀ ਚੀਜ਼ ਬਣਾ ਲਿਆ ਕਦ ਕੁਛ ਨਾ ਕੁਛ ਬਣਾਉਂਦੇ ਹੀ ਰਹੀਦਾ ਹੈਗਾ ਵਾ।
ਆਹੋ ਵੈਸੇ ਚਿਲੀ ਚਿਕਨ ਵੀ ਬਹੁਤ ਸਵਾਦ ਜਿਹਾ ਲੱਗਦਾ ਹੁੰਦਾ ਜਦੋਂ ਆਪਾਂ ਟੇਸਟ ਕਰੀਏ ਤਾਂ ਮੈਂ। ਇੱਕ ਵਾਰੀ ਵੀ ਨੀ ਹਜੇ ਖਾਧਾ ਹੋਇਆ ਘਰ ਦਾ ਬਣਿਆ ਮਹੀਨੇ ਚ ਇੱਕ ਦਿਨ ਮੈਂ ਸੋਚ‌। ਮੈਂ ਚਿਲੀ ਚਿਕਨ ਵੀ ਟਰਾਈ ਕਰੀਏ ਥੋੜ੍ਹਾ ਜਿਹਾ।
ਹਾਂਜੀ ਚਲੋ ਜੀ ਸਾ ਸੀ ਕਾਲ ਓਕੇ।
ਸਤਿ ਸ਼੍ਰੀ ਅਕਾਲ ਓਕੇ ਜੀ ਬ।